ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ ਤੁਸੀਂ?
ਮੈਂ ਠੀਕ ਹਾਂ, ਤੁਸੀਂ ਦੱਸੋ ਠੀਕ ਹੋ?
ਹਾਂਜੀ ਠੀਕ ਠਾਕ।
ਹੋਰ ਕਰ ਪਰਿਵਾਰ, ਸਭ ਵਧੀਆ ਜੀ ਸਭ ਵਧੀਆ। ਤੁਸੀਂ ਦੱਸੋ?
ਹਾਂਜੀ ਇਧਰ ਵੀ ਸਭ ਵਧੀਆ ਬਸ ਕਿਰਪਾ ਹੀ ਰਹਿਣੀ ਚਾਹੀਦੀ ਹੈ ਵਾਹਿਗੁਰੂ ਦੀ।
ਹੀ ਬਣੀ ਰਹੇ ਨਾ। ਉਹ ਹੋਰ ਕੀ ਕਰਦੇ ਸੀ
ਬਸ ਕੁਛ ਨੀ ਗਰਮੀ ਬਹੁਤ ਹੋ ਗਈ ਹੁਣ ਤਾਂ ਬਸ ਥੋੜਾ ਬਹੁਤ ਘਰ ਦਾ ਹੀ ਕੰਮ ਹੁੰਦਾ ਉਹ ਵੀ ਮੁਸ਼ਕਿਲ ਨਾਲ ਹੁੰਦਾ ਬਹੁਤ
ਹਾਂ ਗਰਮੀ ਲੱਗੇ ਤੇ ਫਿਰ ਕੰਮ ਕਰਨ ਨੂੰ ਸੋਰੀ ਦਿਲ ਨ ਕਰਦਾ ਹਨਾ
ਹਾਂਜੀ ਉਹ ਐਕਚੁਲੀ ਮੈਂ ਨਾ ਜਲਦੀ ਉੱਠ ਜਾਂਨੀ ਹੁੰਦੀ ਆਂ ਸੁਬਾਹ ਮੈਂ ਤਾਂ ਫਿਰ ਸੁਬਾਹ ਪੰਜ ਵਜੇ ਉੱਠ ਕੇ ਫਿਰ ਅੱਠ ਸਾਢੇ ਅੱਠ ਤੱਕ ਫਰੀ ਹੋ ਜਾਂਨੀ ਹੁੰਨੀ ਆਂ
ਅੱਛਾ ਸਹੀ ਹੈ ਹਾਂ ਰੋਟੀ ਪਾਣੀ ਹਾਂਜੀ ਹਾਂਜੀ ਸਹੀ ਹੈ ਨਾ ਫਿਰ ਜਲਦੀ ਵੋਕ ਵਗੈਰਾ ਤੇ ਜਾਂਦੇ ਹੋਗੇ ਨਾ ਸਵੇਰੇ
ਹਾਂਜੀ ਚਲੇ ਜਾਂਦੇ ਆ ਅੱਧੇ ਘੰਟੇ ਲਈ ਚਲੇ ਜਾਂਦੇ ਮੋਹਨ ਸਾਢੇ ਪੰਜ ਫਿਰ ਚਲੋ ਆਪਣਾ ਰੂਟੀਨ ਸ਼ੁਰੂ ਕਰ ਦਈਦੀ ਆ। ਹਮ, ਉਹ ਕੱਲ ਸਾਡੇ ਗੈਸਟ ਆ ਗਏ ਸੀਗੇ, ਮੇਰੇ ਸਿਸਟਰ ਆ ਗਈ ਸੀ, ਉਹਦੀ ਬੇਟੀ ਸੀ ਤੇ ਉਹਦੀ ਨਨਾਣ ਵੀ ਸਿੱਖਨਾ ਉਹ ਬਸ ਥੋੜਾ ਰਾਤ ਨੂੰ ਗੱਲਾਂ ਕਰਦੇ ਕਰਦੇ ਨਾ ਬਸ ਟਾਈਮ ਲੰਘ ਗਿਆ ਪਤਾ ਨੀ ਲੱਗਿਆ
ਹਮ, ਸਹੀ ਗੱਲ ਹੈ ਤੇ ਕੀ ਕੂਲਰ ਯੂਜ ਕਰ ਰਹੇ ਓ ਸੀ
ਦੋਨੇ ਹੀ ਕਰ ਲੈਂਦੇ ਆ ਹੁਣ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਨਹੀਂ ਟੋਲਰੇਟ ਹੁੰਦੀ ਫਿਰ ਤੁਹਾਨੂੰ ਪਤਾ ਫਿਰ ਕੂਲਰ ਦੀ ਕੂਲਰ ਚ ਫਿਰ ਪੈਣਾ ਮੁਸ਼ਕਿਲ ਹੋ ਜਾਂਦਾ ਹਨਾ
ਹਾਂ ਕੂਲਰ ਦੀ ਐਕਚੁਲੀ ਨਾ ਸਫੋਕੇਸ਼ਨ ਹੁੰਦੀ ਹੈ ਹਨਾ ਸਫੋਕੇਸ਼ਨ ਨਾਲ ਨਹੀਂ ਫਿਰ ਕੀਤਾ ਜਾਂਦਾ
ਨਹੀਂ ਸਾਡੇ ਤਾਂ ਨਾ ਬਾਹਰ ਹੀ ਹੈ ਕੂਲਰ ਅੰਦਰ ਨੀ ਰੱਖਿਆ ਹੋਇਆ ਨਾ ਬਾਹਰ ਹੈ ਥੋੜ੍ਹੀ ਹਵਾ ਬਾਹਰ ਮਿਕਸ ਹੋ ਜਾਂਦੀ ਐ
ਉਹ ਫੇਰ ਬਹੁਤ ਠੰਡੀ ਹਵਾ ਦਿੰਦਾ ਏਸੀ ਦਾ ਹੀ ਕੰਮ ਕਰਦਾ ਕੂਲਰ ਅਗਰ ਬਾਹਰ ਲਗਾਇਆ ਹੋਵੇ ਨਾ ਖਿੜਕੀ ਤੇ ਜਾਂ ਹਾਂ ਗੇਟ ਤੋਂ ਬਾਹਰ ਫਿਰ ਸਹੀ ਰਹਿੰਦਾ ਸੀ
ਖਿੜਕੀ ਤੇ ਹੀ ਹੈ ਸਾਡਾ ਵੀ ਨਾ ਫੇਰ ਉਹ ਵਧੀਆ ਹਵਾ ਦਿੰਦਾ ਫਿਰ ਠੀਕ ਰਹਿੰਦਾ ਹਮ
ਹੈ ਵੀ ਸਹੀ ਹੈ ਹੁਣ
ਏਸ ਨਾਲੇ ਫੇਰ ਤੁਹਾਨੂੰ ਪਤਾ ਵੀ ਵੈਸੇ ਹੀ ਬਾਹਰ ਜਾ ਕੇ ਕੰਮ ਕਰਨ ਚ ਬੜੀ ਦਿੱਕਤ ਹੁੰਦੀ
ਬਿਲਕੁਲ ਹਮ ਇਹ ਵੀ ਐ ਨਾ ਕਿ ਸਰਦ ਗਰਮ ਹੋਣ ਦਾ ਡਰ ਰਹਿੰਦਾ ਵ ਕਿਤੇ ਤੇ ਤੁਸੀਂ ਬਾਹਰ ਨਹੀਂ ਜਾ ਸਕਦੇ ਹੋ ਏਸੀ ਦੇ ਅੰਦਰੋਂ, ਫੇਰ ਏਸੀ ਦਾ ਫਿਰ ਅੱਜ ਕੱਲ ਦੀ ਮਹਿੰਗਾਈ ਦੇ ਵਿੱਚ ਇਹ ਵੀ ਤੇ ਹੈ ਨਾ ਬਿੱਲਿੰਗ ਦਾ ਵੀ ਤਾਂ ਬਹੁਤ ਜ਼ਿਆਦਾ ਅਸਰ ਪੈਂਦਾ
ਬਿਲ ਦੀ ਬੜੀ ਦਿੱਕਤ ਹੁੰਦੀ ਹੈ। ਹਮ
ਹੈ ਵੀ ਹੈ ਨਾ ਪਰ ਫਿਰ ਦੇਖਿਆ ਜਾਏ ਫਿਰ ਬੰਦਾ ਸੋਚਦੈ ਕਿ ਚਲੋ ਡਾਕਟਰਾਂ ਨੂੰ ਪੈਸਾ ਦੇਣ ਨਾਲੋਂ ਬਿਮਾਰ ਹੋਣ ਨਾਲੋਂ ਤੇ ਫਿਰ ਇਥੇ ਇਹ ਬਿੱਲ ਕਰ ਲਓ ਉਹ ਜ਼ਿਆਦਾ ਵਧੀਆ
ਪਤਾ ਕਿਆ ਹੁਣ ਟੈਂਪਰੇਚਰ ਬਹੁਤ ਜ਼ਿਆਦਾ ਵਧੀ ਜਾਂਦਾ ਨਾ ਹੁਣ ਟੋਲਰੇਟ ਵੀ ਨੀ ਹੁੰਦਾ ਪਹਿਲਾਂ ਸਹਿਣ ਹੋ ਜਾਂਦੀ ਸੀ ਗਰਮੀ ਮਤਲਬ ਜਦੋਂ ਅਸੀਂ ਛੋਟੇ ਛੋਟੇ ਬੱਚੇ ਸੀਗੇ ਉਸ ਟਾਈਮ ਮਤਲ ਐਵੇਂ ਦਾ ਸੀ ਕਈ ਵਾਰ ਤਾਂ ਕੁਲਰ ਵੀ ਨਹੀਂੀ ਸੀ ਮਤਲਬ ਹੁੰਦਾ ਜਬ ਜ਼ਿਆਦਾ ਛੋਟੇ ਸੀ ਪੱਖੇ ਥੱਲੇ ਆਰਾਮ ਨਾਲ
ਹਮ ਬਿਲਕੁਲ ਬਿਲਕੁਲ ਹੁਣ ਜਿਵੇਂ ਜਿਵੇਂ ਇੱਕ ਏਜ ਵੀ ਹੁੰਦੀ ਹੈ ਨਾ ਤਾਂ ਵੀ ਥੋੜਾ ਬਰਦਾਸ਼ਤ ਕਰਨ ਦੀ ਹਿੰਮਤ ਘੱਟ ਹੋ ਜਾਂਦੀ ਹੈ
ਸਹੀ ਗੱਲ ਆ ਨਹੀਂ ਜਿਵੇਂ ਹੁਣ ਸਾਡੇ ਪੇਰੈਂਟਸ ਵੀ ਸੀਗੇ ਦੇਖੋ ਉਹ ਟੋਲਰੇਟ ਕਰ ਲੈਂਦੇ ਸੀ ਹਨਾ ਉਹਨਾਂ ਨੂੰ ਆਦਤੀ ਹੁਣ ਸਾਨੂੰ ਆਦਤ ਪੈਗੀ ਨਾ ਸਾਨੂੰ ਆਦਤ ਤਾਂ ਗਲਤ ਪੈ ਗਈ
ਆਦਤਾਂ ਗ਼ਲਤ ਪੈ ਗੀਆਂ ਸਹੀ ਗੱਲ ਹੈ ਪਰ ਕੀ ਕੀਤਾ ਜਾਏ ਮੌਸਮ ਦਾ ਅਕੋਡਿੰਗ ਹਰ ਟਾਈਮ ਦੇ ਅਕੋਰਡਿੰਗ ਹਰ ਚੀਜ਼ ਹੈ ਹੈਨਾ ਹੁਣ ਤੇਥੇ ਗਰਮੀ ਐਨੀ ਪੈ ਰਹੀਆਂ ਚਾਰਟੀ ਗਰਮੀ ਦੇ ਵਿੱਚ ਬੀ ਪੀ ਡਾਊਨ ਹੋ ਜਾਏਗਾ ਕਦੇ ਹਾਈ ਹੋ ਜਾਂਦੈ ਕੁੱਛ ਨਾ ਕੁੱਛ ਪ੍ਰੋਬਲਮ ਚੱਲਦੀ ਰਹਿੰਦੀ ਹੈ ਫੇਰ ਏਸੀ ਨਾ ਚਲਾਈਏ ਤੇ ਫਿਰ ਬੰਦਾ ਕੀ ਕਰੇਗਾ ਹਨਾ
ਸਹੀ ਗੱਲ ਆ ਹੁਣ ਦੇਖੋ ਜਿਵੇਂ ਸਾਡੇ ਵਰਗੇ ਵਰਕਿੰਗ ਹੁੰਦੇ ਆ ਸਾਨੂੰ ਤਾਂ ਫੇਰ ਬਾਹਰ ਵੀ ਦੁਪਹਿਰ ਦੇ ਟਾਈਮ ਅਸੀਂ ਘਰ ਆਉਂਦੇ ਆ ਵਾਪਸ ਜੋਬ ਤੋਂ ਫੇਰ ਉਹ ਵੀ ਦੇਖੋ ਕਿੰਨੀ ਦਿੱਕਤ ਹੁੰਦੀ ਹੈ ਪੂਰਾ ਤਪਦਾਦ ਪੈੜ ਹੁੰ
ਤਪਦਾ ਦਪੈ ਸਹੀ ਗੱਲ ਹੈ ਉਹੀ ਤੇ ਅਸੀਂ ਇਹੀ ਸੋਚਦੇ ਹਾਂ ਅਸੀਂ ਲੋਕ ਬਾਹਰ ਨਹੀਂ ਨਿਕਲ ਸਕਦੇ ਤੇ ਹ ਉਹ ਜਿੰਨਾਂ ਦੇ ਕੰਮ ਹੈਗੇ ਨੇ ਉਹਨਾਂ ਨੂੰ ਬਾਹਰ ਜਾਣਾ ਹੀ ਪੈਂਦਾ ਚਲੋ ਕਈਆਂ ਨੇ ਔਫਿਸ ਵਿੱਚ ਹਾਂ ਔਫਿਸ ਵਰਕ ਹੁੰਦੇ ਨੇ ਕਿਸੇ ਦਾ ਬਾਹਰ ਦਾ ਸ਼ ਦਾ ਕੰਮ ਐਂ ਕਈ ਤਰ੍ਹਾਂ ਦੇ ਕੰਮ ਹੈਗੇ ਨੇ ਹਨਾ ਜਿਹੜੇ ਬਹੁਤ ਹੁ ਮੁਸ਼ਕਿਲ ਜਿਹਨ੍ਹਾਂ ਨੂੰ ਵਿਚਾਰੇ ਨੂੰ ਅਸੀਂ ਤੇ ਫੇਰ ਏਸੀ ਕੂਲਰਾਂ ਦੀ ਗੱਲ ਕਰ ਰਹੇ ਹ ਉਹਨਾਂ ਕੋਲ ਵਿਚਾਰੇ ਕੋਲ ਕਿਸੇ ਕੋਲ ਪੱਖਾ ਵੀ ਨਹੀਂ ਹੁੰਦਾ ਉਹ ਤਾਂ ਵੀ ਗੁਜ਼ਾਰਾ ਤਾਂ ਵੀ ਗੁਜ਼ਾਰਾ ਕਰਦੇ ਨੇ ਹੈਨਾ ਕੋਈ ਨਾ ਕਹਿੰਦੇ ਨੇ
ਦੇਖਲਓ ਵੀ ਹੁਣ ਅਸੀਂ ਲੋਕ ਤਾਂ ਚਲੋ ਅੰਦਰ ਜਾ ਕੇ ਕੰਮ ਕਰਨਾ ਹੁੰ ਹਨਾ ਬਹਿ ਜਾਂਦੇ ਆ ਫੇਰ ਵੀ ਗਰਮੀ ਨੀ ਹੁੰਦੀ ਹੈਗੀ ਹਨਾ ਪਰ ਦੇਖੋ ਤੁਸੀਂ ਵੀ ਜਿਹੜੇ ਵਿਚਾਰੇ ਬਾਹਰ ਮਜ਼ਦੂਰ ਕੰਮ ਕਰਦੇ ਮੈ ਆਨ ਹੁਨੇਆਂ ਵੀ ਧੁੱਪਾਂ ਦੇ ਵਿੱਚ ਦੇਖੋ ਕਿੰਨਾ ਸਾਰਾ-ਸਾਰਾ ਦਿਨ ਇੰਨੀ ਧੁੱਪ ਚ ਜਲਦੇ
ਬਿਲਕੁਲ ਜੀ ਉਹੀ ਤੇ ਕਹਿ ਰਹੀਆਂ ਕਿਸੇ ਨੂੰ ਇੱਕ ਪੱਖਾ ਵੀ ਨਸੀਬ ਨੀ ਆਉਂਦਾ ਉਹ ਬਾਬੇ ਦੇ ਜਿਹੜੀ ਬਾਹਰ ਹਵਾ ਚਲਦੀ ਥੋੜੀ ਬਹੁਤੀ ਉਹਦੇ ਨਾਲ ਹੀ ਕਰਦੇ ਨੇ ਹੋਰ ਕੀ। ਹਿੰਮਤ ਮਿਲਦੀ ਐ ਉਹਨਾਂ ਨੂੰ। ਔਰ ਅਸੀਂ ਹਾਏ ਤੋਬਾ ਮਗਾ ਮਚਾਨੇ ਆਂ ਅੰਦਰ ਬਹਿ ਕੇ ਵੀ।
ਹਾਂ ਉਹੀ ਹੈ ਵੀ ਦੇਖੋ ਨਾ ਲੋਕਾਂ ਨੇ ਵੀ ਤਾਂ ਆਪਣੇ ਆਪ ਨੂੰ ਉਸ ਮੌਸਮ ਦੇ ਅਕੋਰਡਿੰਗ ਢਾਲ ਹੀ ਲੈਂਦਾ।
ਢਾਲ ਲੈਂਦੇ ਨੇ, ਸਹੀ ਗੱਲ ਬਿਲਕੁਲ ਜੀ ਬਿਲਕੁਲ ਉਹੀ ਤੇ ਕਹਿ ਰਹੇ ਹਾਂ। ਬਿਲਕੁਲ ਸਹੀ ਗੱਲ ਏ ਹੁਣ
ਏਸੀ ਦੇ ਤਾਂ ਵੈਸੇ ਵੀ ਨਾ ਹੁਣ ਜਿਹੜੇ ਮਤਲਬ ਵਿੰਡੋ ਏਸੀ ਹੁੰਦੇ ਆ ਚਲੋ ਠੀਕ ਹੁੰਦੇ ਆ ਸਪਲਿਟ ਹੁੰਦੇ ਆ ਉਹ ਕਹਿੰਦੇ ਵੀ ਉਹ ਵੀ ਬੀ ਹੁਣ ਚਲੋ ਏਸੀ ਠੀਕ ਵੀ ਨੀ ਰਹਿੰਦਾ ਕਹਿੰਦੇ ਏਸੀ ਚਲਾਓ ਤਾਂ ਫਿਰ ਰੂਮ ਦੇ ਵਿੱਚ ਕੋਈ ਬਾਲਟੀ ਵਗੈਰਾ ਰੱਖੋ ਰੱਖੋ ਕਿ ਹਨਾ ਪਾਣੀ ਵਗੈਰਾ ਅ-ਅਰ ਪਾਣੀ ਰੱਖੋ ਹਨਾ।
ਬਿਲਕੁਲ-ਬਿਲਕੁਲ। ਸਾਰਾ ਉਹੀ ਐ ਨਾ ਹੋਰ ਦੇਖਣਾ ਪੈਂਦਾ ਉਹ ਇਹ ਨਾ ਇਨਸਾਨ ਵਿੱਚ ਬਰਦਾਸ਼ਤ ਕਰਨ ਦੀ ਲਿਮਿਟ ਥੋੜ੍ਹੀ ਘੱਟ ਹੋ ਗਈ ਹੈ। ਗਰਮੀ ਹੋਏਗੀ ਤੇ ਹਾਏ ਤੋਬਾ ਮਚਾਣ ਗੇ ਹਏ ਗਰਮੀ ਹਾਏ ਗਰਮੀ ਸਰਦੀ ਹੋਏਗੀ
ਸਰਦੀ ਚ ਵੀ ਫੇਰ ਔਖਾ ਲੱਗਦਾ ਫੇਰ ਗਰਮੀ ਆ ਜਾਂਦੀ ਏ, ਵੀ ਧੁੱਪ ਨੀ ਮਿਲ ਰਹੀ ਸਰੀਰ ਨੂੰ ਧੁੱਪ
ਧੁੱਪ ਨੀ ਮਿਲ ਰਹੀ ਹਾਂ ਹੁਣ ਇਹਨੀ ਧੁੱਪੇ ਕੇ ਲੈ ਲੋ ਠੀ ਕਰਕੇ ਰੱਖ ਲਓ
ਨਹੀਂ ਫਿਰ ਇਹ ਖ਼ਰਾਬ ਵੀ ਕਰਦੀ ਆ ਨਾ ਫਿਰ ਦੇਖੋ ਗਰਮੀ ਨਾਲ ਸਭ ਤੋਂ ਜ਼ਿਆਦਾ ਬੰਦੇ ਦੀ ਇਮਿਊਨਿਟੀ ਘੱਟ ਹੁੰਦੀ ਹਨਾ ਕੰਮ ਕਰਨ ਦੀ ਦੇਖੋ ਸਾਡੀ ਤਾਕਤ
ਹਮ, ਬਿਲਕੁਲ ਜੀ ਬਿਲਕੁਲ, ਸਹੀ ਗੱਲ ਹੈ ਵਿਕਨੈਸ ਆ ਜਾਂਦੀ ਹੈ ਤਾਂ ਹੀ ਤੇ ਬੀ-ਪੀ ਲੋ ਹੁੰਨ ਨੇ ਤਾਂ ਹੀ ਤੇ ਪ੍ਰੋਬਲਮਸ ਚੱਲਦੀ ਏ। ਫਿਰ ਕਿਸੇ ਦਾ ਪੇਟ ਖ਼ਰਾਬ ਏ ਬਿਮਾਰੀਆਂ ਬਹੁਤ ਜ਼ਿਆਦਾ ਹੋ ਜਾਦੀ
ਗਰਮੀ ਦੇ ਵਿੱਚ ਸਹੀ ਗੱਲ ਐ ਪਰ ਮੌਸਮ ਤਾਂ ਠੀਕ ਠੀਕ ਹੀ ਸਹੀ ਰਹਿੰਦਾ ਮੌਸਮ ਹੁੰਦਾ ਨਾ ਉਹੀ ਠੀਕ ਰਹਿੰਦਾ। ਹਮ ਨਹੀਂ ਚਲੋ ਮਾਰਚ ਅਪ੍ਰੈਲ ਦਾ ਵੀ ਵਧੀਆ ਹੁੰਦਾ ਹਨਾ ਮੇ ਇਹ ਦਾ ਵੀ ਚਲੋ ਪੰਦਰਾਂ ਕ ਮਈ ਤੱਕ ਠੀਕ ਰਹਿੰਦਾ ਮੌਸਮ ਉਸ ਤੋਂ ਬਾਅਦ ਜਿਆਦਾ ਖ਼ਰਾਬ ਹੋ ਜਾਂਦਾ ਫਿਰ। ਹਮ ਦੋ ਢਾਈ ਮ ਮੇ ਹੋਏ ਦੋ ਢਾਈ ਮਹੀਨੇ ਜਦੋਂ ਗਰਮੀ ਖਤਮ ਹੁੰਦੀ ਹੈ ਉਹ ਵਧੀਆ ਲੱਗਦੀ ਦੇ ਬਾਕੀ ਤਾਂ ਫੇਰ ਜ਼ਿਆਦਾ ਗਰਮੀ ਜ਼ਿਆਦਾ ਸਰਦੀ
ਗਰਮੀ ਦਾ ਟਾਈਮਿੰਗ ਜਿਆਦਾ ਹੈ ਨਾ ਓਈ ਨਾ ਗਰਮੀ ਜਿਆਦਾ ਲੱਗਦੀ ਹੈ ਇਸ ਲਗ ਤੇ ਕਿ ਬੜਾ ਈ ਲੰਬਾ ਟਾਈਮ ਹੋ ਗਿਆ ਉਹ ਦੁੱਖ ਜ਼ਿਆਦਾ ਲੱਗਦੇ ਨੇ ਨਾ ਸਾਨੂੰ ਸੁੱਖ ਦਾ ਸਰਦੀ ਦੀ ਦੇ ਵਿੱਚ ਬੰਦਾ ਵੀ ਰਜਾਈ ਨਿੱਘਾ ਹੋਵੇ ਬਸ ਆਰਾਮ ਨਾਲ ਬੈਠਾ ਖਾਂਦਾ ਪੀਂਦਾ ਰਵੇ ਹੈ ਨਾ ਕੰਮ ਵੀ ਹੋ ਜਾਂਦਾ ਕੋਈ ਨਹੀਂ ਠੰਡ ਠੰਡ ਕਰਦੇ ਵੀ ਤਾਂ ਕੰਮ ਆਰਾਮ ਨਾਲ ਹੋ ਜਾਂਦਾ ਸਰਦੀਆਂ ਵਿੱਚ ਵੀ ਤੇ ਥੋੜਾ ਗਰਮੀ ਚ ਔਖਾ ਲੱਗਦਾ ਕਿਉਂਕਿ ਘਬਰਾਹਟ ਹੀ ਹੁੰਦੀ ਐਨੀ ਕੁਛ ਵੀ ਕਰਨ ਤੇ ਮਨ ਨੀ ਕਰਦਾ ਹੈਗਾ
ਫ ਵੀ ਮੈਂ ਨੀ ਪ੍ਰੈਫਰ ਕਰਦੀ ਜ਼ਿਆਦਾ ਏਸੀ ਨੂੰ ਅਸੀ ਤਾਂ ਕੂਲਰ ਹੀ ਜ਼ਿਆਦਾ ਯੂਜ ਕਰਦੇ ਆ ਮੈਂ ਬੱਚਿਆਂ ਨੂੰ ਵੀ ਕਹਿੰਦੀ ਹੁੰਨੀ
ਪੂਲਣ ਸਹੀ ਰਹਿੰਦਾ ਹਾਂਜੀ ਸਰਦ ਗਰਮ ਹੋਣ ਦਾ ਡਰ ਰਹਿੰਦਾ ਨਾ ਸਰਦ ਗਰਮ ਹੁੰਦਾ ਆ
ਚਲੋ ਐਵੇਂ ਹੁੰਦਾ ਏਸੀ ਰਾਤ ਨੂੰ ਜ਼ਿਆਦਾ ਲਾ ਲਈਦਾ ਕਿ ਰਾਤ ਨੂੰ ਚਲੋ ਚਾਰ ਪੰਜ ਘੰਟੇ ਚਲਾ ਲਈਦਾ ਹਨਾ ਵਿੱਚ ਚਲੋ ਰਾਤ ਵਧੀਆ ਲੰਘ ਜਾਂਦੀ ਹੈ ਹਨਾ
ਬਿਲਕੁਲ ਬਿਲਕੁਲ ਹਾਂਜੀ ਦਿਨੇ ਲਗਾ ਲਏ ਕੂਲਰ ਲਗਾਣਾ ਤੇ ਦਿਨੇ ਕੂਲਰ ਲਗਾ ਕੇ ਸੋ ਜਾਏ ਹਨਾ ਹਾਂਜੀ ਫੇਰ ਐਂਏ ਹੁੰਦਾ ਹਨਾ ਕਿ ਰਾਤੀ ਤੇ ਚਲੋ ਕਿਤੇ ਜਾਨਾ ਨੀ ਹੁੰਦਾ ਤੇ ਏਸੀ ਵਿੱਚ ਵੀ ਸੋਵਾਂਗੇ ਤੇ ਕੰਟੀਨਿਊ ਤੇ ਸੋਜਾਂਗੇ ਨਾ
ਸਹੀ ਗੱਲ ਹੈ ਹਮ
ਹਾਂ ਤੇ ਕੂਲਰ ਵਿੱਚ ਹਾਂ ਕੂਲਰ ਵਿੱਚ ਤੇ ਫਿਰ ਉੱਠ ਕੇ ਵੀ ਬਾਹਰ ਚਲੇ ਜਾਓ ਤਾਂ ਕੋਈ ਦਿੱਕਤ ਵਾਲੀ ਗੱਲ ਨੀ
ਦਿੱਕਤ ਵਾਲੀ ਗੱਲ ਨੀ ਸਹੀ ਗੱਲ ਆ ਹਮ
ਨਾ ਹੋਰ ਕੀ ਹੈ ਜਿਹਨੂੰ ਜਿੰਹਨਾ ਜੋ ਅੱਛਾ ਲੱਗਦਾ ਹੈ ਕਈਆਂ ਕਈ ਤਾਂ ਏਸੀ ਬਗੈਰ ਹੀ ਨਹੀਂ ਰਹਿੰਦੇ ਹੁੰਦੇ ਆਪਣੇ ਆਪ ਨੂੰ ਇਨਾ ਢਾਲ ਲੈਂਦੇ ਨੇ
ਨਹੀਂ ਰਹਿੰਦੇ ਹੈਗੇ ਅੱਜ ਕੱਲ੍ਹ ਤਾਂ ਤੁਸੀਂ ਈਵਨ ਕੀ ਦੇਖੋ ਜਿਹੜੇ ਛੋਟੇ ਛੋਟੇ ਬੱਚੇ ਆ ਹਨਾ ਵੀ ਸਵਾਲ ਹੀ ਨੀ ਪੈਦਾ ਹੁੰਦਾ ਦਾ ਵੀ ਉਹ ਰਹਿ ਲੈਣ ਏ ਸੀ ਤੋਂ ਬਿਨਾਂ ਸਕੂਲ ਅੱਛਾ ਉਹ ਬੱਚਿਆਂ ਨੂੰ ਕੀ ਹੁੰਦਾ ਵੀ ਸਕੂਲ ਜਾਣਾ ਤਾਂ ਪਹਿਲਾਂ ਸਕੂਲ ਵੈਨ ਦੇ ਵਿੱਚ ਏਸੀ ਫੇਰ ਅੱਗੇ ਸਕੂਲ ਚ ਰੂਮਸ ਦੇ ਵਿੱਚ ਏਸੀ ਫਿਰ ਮੈਨੂੰ ਇਹ ਨੀ ਸਮਝ ਆਂਦੀ ਕਿ ਉਹ ਕਿ ਪਲੇਗਰਾਊਂਡ ਵਿੱਚ ਜਾ ਕੇ ਕਿਵੇਂ ਖੇਲੂਗਾ, ਕਿਵੇਂ ਫਿਟ ਰਹੇਗਾ, ਕਿਵੇਂ ਉਹਦੀ ਇਮਿਊਨਿਟੀ ਬਣੂਗੀ।
ਉਹ ਬਿਲਕੁਲ ਬਿਲਕੁਲ ਉਹ ਫਿਰ ਕਿਵੇਂ ਸਿੱਖੇਗਾ ਕਿਵੇਂ ਸਟਰ੍ਰਗਲ ਕਰਨਾ ਕਿਵੇਂ ਸਿੱਖੇ? ਖੇਲਾ ਆਪਣੇ ਆਪ ਨਾਲ ਹੀ ਨਹੀਂ ਸੀ। ਪਾਏਗਾ ਫਿਰ ਉਹਨੂੰ ਸ਼ੁਰੂ ਤੋਂ ਇੰਨੀ ਹੈਬਚੂਅਲ ਹੋ ਜਾਏਗੀ। ਏਸੀ ਦੀ ਹਰ ਚੀਜ਼ ਦੀ। ਬੰਦੇ ਨੂੰ ਹਰ ਤਰ੍ਹਾਂ ਹਰ ਤਰੀਕੇ 'ਚ ਰਹਿਣਾ ਆਉਣਾ ਚਾਹੀਦਾ ਹੈ ਨਾ ਕੂਲਰ ਵਿੱਚ। ਵੀ ਏਸੀ ਚ ਵੀ। ਹੈ ਨਾ ਜੇ ਕੂਲਰ ਹੈ ਤੇ ਕੂਲਰ ਕਰੋ ਜੇ ਏਸੀ ਹੈ ਤੇ ਚਲੋ ਏਸੀ ਲਗਾ ਲੋੋ ਥੋੜੀ ਦੇਰ ਲਗਾਓ ਕਿਉਂਕਿ ਜਿਆਦਾ ਏਸੀ ਦੀ ਵੀ ਨਾ ਪਤਾ ਕਈ ਬਿਮਾਰੀਆਂ ਲਗਾਉਂਦਾ ਏ ਸੀ ਵੀ।
ਹਾਂਜੀ ਇਹ ਤਾਂ ਹੈ।
ਟੋੰਗੀ ਏ-ਸੀ ਵਿੱਚ ਵੀ ਜਿਆਦਾ ਸੋਣਾ
ਹਮ, ਸਹੀ ਗੱਲ ਕਹੀ ਤੁਸੀਂ
ਬਚ ਕੇ ਈ ਰਹਿਣਾ ਚਾਹੀਦਾ ਏ ਚਲੋ ਜਿੰਨੀ ਚ ਜਰੂਰਤ ਏ, ਓਨੇ ਈ ਲਗਾਓ ਜਰੂਰਤ ਤੋਂ ਜਿਆਦਾ ਜਿਵੇਂ ਹੁਣ ਬਾਹਰ ਵੀ ਜਾਓ ਤਾਂ ਵੀ ਗੱਡੀਆਂ ਵਿਚ ਵੀ ਏ-ਸੀ ਓਫਿਸ ਵਿੱਚ ਵੀ ਏ-ਸੀ ਘਰ ਵੀ ਏ-ਸੀ ਤੇਛੇ
ਹਾਂਜੀ
ਓਈ ਨਾ ਆਪਣੇ ਤੋਂ ਨੀਵੇਂ ਨੂੰ ਵੀ ਦੇਖਣਾ ਚਾਹੀਦਾ ਨਾ ਕਿ ਦੇਖੋ ਕਿ ਕਈ ਤੇ ਪੱਖੇ ਨਾਲ ਪੱਖੇ ਤੋਂ ਬਗ਼ੈਰ ਵੀ ਰਹਿੰਦੇ ਨੇ
ਸਹੀ ਗੱਲ ਏ
ਹਾਂ ਓਈ ਤਾਂ ਕਹਿ ਰੀ ਆਖਿਰ ਪੱਖੇ ਚ ਵੀ ਗੁਜ਼ਾਰਾ ਕਰਦੇ ਨੇ ਕਰਨ ਨੂੰ ਕ ਹੋਣਾ ਚਾਹੀਦਾ ਆਣਾ ਚਾਈਦੈ ਕਿ ਸਾਨੂੰ ਹਰ ਚੀਜ਼ ਦੀ ਹੈਬ ਹੈਬਿਟ ਹਰ ਚੀਜ਼ ਦੀ ਹੋਣੀ ਚਇਦੀ ਏ ਅਸੀਂ ਹਰ ਚੀਜ਼ ਚ ਅਪਨੇ ਆਪ ਨੂੰ ਟਾਲਣਾ ਚਾਈਦਾ ਏ
ਨਹੀਂ ਸਿਰਫ਼ ਚਲੋ ਬਿੱਲ ਦੀ ਗੱਲ ਨਹੀ ਹੈਗੀ ਕਿ ਹਾਂ ਬਿਲਾ ਹਾ ਬਿੱਲ ਲਈ ਕਰ ਰੈ ਏ ਚਲੋ ਬੰਦਾ ਸੋਚ ਵੀ ਲੈਂਦਾ ਕਿ ਚਲੋ ਚਾਰ ਮੀੱਨੇ ਲੰਘ ਵੀ ਜਾਂਣ ਵੇ ਹਨਾ ਵੀ ਚੱਲ ਚਾਰ ਮੀਨੇ ਦਾ ਬਿੱਲ ਭਰ ਵੀ ਦਵਾਂਗੇ, ਪਰ ਫੇਰ ਵੀ ਬੰਦੇ ਨੂੰ ਸਈ ਗੱਲ ਕੈ ਦਾ ਸੀ ਵੀ ਆਦਤ ਹੋਣੀ ਚਾਈਦੀ ਹਨਾ, ਵੀ ਅਸੀ ਨਾਲ ਬੰਦਾ ਫਿਰ ਇਮਿਊਨਿਟੀ ਬਿਲਕੁਲ ਈ ਖ਼ਤਮ ਹੋਗੀ ਫਿਰ ਤਾਂ ਕੰਮ ਈ ਨੀ ਕਰਨ ਲਾਇਕ ਰੈ ਹੈਗਾ, ਵੈਸੇ ਵੀ ਦੇਖੋ ਏਸੀ ਨਾਲ ਏਸੀ ਲੋਕ ਰੈਂਦੇ ਨੇ ਹਾਟ ਅਟੈਕ ਦੀ, ਮਤਲਬ ਹੋਰ ਕਿੰਨੇ ਤਰ੍ਹਾਂ ਦੀ ਆ ਹਨਾ-ਮਾਈਗ੍ਰੇਨ ਹੋ ਜਾਂਦਾ, ਹਾਟ ਅਟੈਕ ਹੋ ਜਾਂਦੇ ਇਹ ਪ੍ਰੋਬਲਮ ਜ਼ਿਆਦਾ ਵਾਧ ਕੀ ਆਂ ਨੇ ਜੇ ਬੰਦਾ ਏਸੀ ਚੀ ਘੰਟੀ ਨਿਲਦੀ ਰੈਂ
ਬਿਲਕੁਲ, ਬਿਲਕੁਲ ਓ ਉਨੂੰ ਹੈਬਿਟ ਨਈਂ ਰੈਂਦੀ ਨਾ ਗਰਮੀ ਦੀ ਬਿਲਕੁਲ। ਜਰਾ ਜ ਅਜੇ ਵੀ ਕਿੱਥੇ ਵੀ ਨਈਂ ਮਿਲੇਗਾ ਤੁਂਨੂੰ ਇੱਕਦਮ ਈ ਓਦੀ ਬੋਡੀ ਨੂੰ
ਹਾਂ, ਰਿਐਕਟ ਕਰੂ ਕਰੂਗੀ ਨੀ ਨਾ ਉਸ ਤਰੀਕੇ ਨਾਲ
ਬਿਲਕੁਲ, ਬਿਲਕੁਲ, ਬਿਲਕੁਲ। ਇਸ ਕਰਕੇ ਹੈਬਿਟ ਕਿਸੀ ਚੀਜ਼ ਦੀ ਨਾ ਪਾਓ। ਹਰ ਚੀਜ ਚ ਐਡਜਸਟ ਕਰੋ। ਹੋਈ ਤੇ ਪੈਲੇ ਤੇ ਲੋਕੀ ਹੁੰਦੇ ਵੀ ਨੀ ਏਸੀ ਲੋਕੀਂ ਐਵੇਂ ਰੈਂਦੇ
ਅ ਪੱਖੇ ਵੀ ਸਾਡੇ ਮੈਂ ਸੁਣਿਆ ਆਪਣੇ ਨਾਨਾ ਜੀ ਨਾਨੀ ਤੋ ਮਤਲਬ ਓਹ ਪੱਖਾ ਵੀ ਹੱਥ ਪੱਖਾ ਚੱਲਦੇ ਸ ਦੇਖੋ ੲਹੜਿ ਪਖੀਆਂ ਜਿਂ ਮਿਲਦੀਆਂ ਹੱਥ ਵਾਲੀਆਂ ਖੰਜੂਰਾਂ ਦੀਆਂ ਬਣੀਆਂ ਨਾ, ਮਤਲਬ ਓਹਦੇ ਨਾਲ ਹੀ ਸਰਵਾਈਵ ਕਰਦੇ ਸੀ ਦੇਖ ਲੋ, ਓਹ ਵੀ ਤਾਂ ਟਾਈਮ ਸੀਗਾ, ਹਮ--ਚਲੋ ਆਇਓ ਲੇ ਓ ਬੈਠ ਕੇ ਗੱਲ ਕਰਦੇ ਆ ਫਿਰ ਆਪਾਂ, ਹਮ ਹਾਂਜੀ ਮੈਨੂੰ ਵੀ ਬੋਹਤ ਵਧੀਆ ਲੱਗਿਆ ਚਲੋ ਠੀਕ ਏ, ਓਕੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ